ਲੋਾਂ ਸਤੀ ਸਤਿ ਸ਼੍ਰੀ ਅਕਾਲ ਕੀ ਹਾਲ ਚ ਹਾਂ ਸਭ ਠੀਕ ਠਾਕ ਹਾਂਜੀ ਮੈਂ ਕਿਹਾ ਚਲੋ ਤੁਹਾਡਾ ਹਾਲ ਚਾਲ ਪੁੱਛੀਏ ਛੁੱਟੀਆਂ ਹੋ ਗਈਆਂ ਨੇ ਬੱਚਿਆਂ ਨੂੰ ਸਾਰਿਆਂ ਨੂੰ ਹਨ
ਛੁੱਟੀਆਂ ਚੱਲਦੀਆਂ ਪਈਆਂ ਬਸ
ਹਾਂਜੀ
ਹਾਂਜੀ ਹੋਰ ਤੁਸੀਂ ਸੁਣਾਓ ਭਾਜੀ ਠੀਕ ਸਭ ਬੱਚੇ ਹਾਂਜੀ ਕੱਲ ਗੱਲ ਹੋਰਹੀ ਸੀ ਪਰੋਂ ਕੱਟਿਆ ਗਿਆ ਨਾ ਵਿੱਚ ਫੋਨ ਤੇ ਕੋਈ ਆ ਗਿਆ ਸੀ ਤੇ ਫੇਿਰ ਗੱਲ ਪੂਰੀ ਨਹੀਂ ਹੋਈ
ਹਾਂਜੀ ਹਾਂਜੀ ਭ ਤਾਂ ਮੈਂ ਕਿਹਾ ਚਲੂੰ ਤੁਹਾਡੇ ਨਾਲ ਗੱਲ ਕਰਾਂ ਹੋਰ ਸੁਣਾਓ ਉਹ ਤੁਸੀਂ ਦੱਸ ਰਹੇ ਸੀ ਨਾ ਉਹ ਕੱਦੂ ਦੀ ਸਬਜ਼ੀ ਪੇਠਾ ਕੱਦੂ ਬੋਲਦੇ ਆ ਉਹ ਮੈਨੂੰ ਜ਼ਰਾ ਦੱਸਣਾ ਆਪਣਾ ਔਰ ਇੱਕ ਹੋਰ ਵੀ ਕੁਛ ਦੱਸਿਆ ਸੀ ਪੱਤੇ ਵਾਲਾ ਸਾਗ ਜਿਹਾ
ਉਹ ਸਾਡੇ ਇੱਥੋਂ ਦੇ ਬੜੇ ਫੇਮਸ ਨਾ ਉਹ ਦੋਨੋ ਜਿਹੜੇ ਖਾਣੇ ਆ ਨਾ ਇਥੋਂ ਡਰੀ ਡੋਗਰੀ ਕਹਿ ਲੋਓ ਪਹਾੜੀ ਇਲਾਕਿਆਂ ਦੇ ਖਣੇ ਹਾਂਜੀ ਹਾਂ ਇੱਕ ਉਹਨੂੰ ਬੋਲਦੇ ਅੰਬਲ ਬੋਲਦੇ ਸਾਡੇ ਇੱਥੇ ਜਿਹੜਾ ਪੇਠਾ ਕੱਦੂ ਹੈ ਨਾ ਅੰਬਲ ਬੋਲਦੇ ਆ ਹਾਂਜੀ
ਅੱਛਾ
ਬਨਦਾ ਇੰਝ ਖੱਟ ਟਾ ਮਿੱਠਾ, ਗੁੜ ਤੇ ਇਮਲੀ, ਹਮ ਗੁੜ ਇਮਲੀ ਮਿਕਸ, ਮਤਲਬ ਦੋਨਾਂ ਦਾ ਬਣਾ ਕੇ ਨਾ ਓ ਪਿਊਰੀ, ਉਸਦਾ ਬਣਦਾ ਐ। ਵੈਸੇ ਤੜਕਾ ਤੇ ਉਹਨੂੰ ਸਾਦਾ ਹੀ ਲੱਗਦਾ, ਤੇਲ ਜਰਾ ਖੁੱਲ੍ਹਾ ਹੁੰਦਾ ਉਹਦੇ 'ਚ। ਤੇ ਜੇ ਤੁਸੀਂ ਅਮ ਓ ਲੇਆ ਪ ਪੇਠਾ ਜੇ ਤੇ ਉਹਦਾ ਜਿਹੜੀ ਉਹ ਛਿਲਕਾ ਏ, ਜੇ ਤੇ ਸੋਫਟ ਏ ਤੇ ਉਹ ਛਿਲਕੇ ਦੇ ਸਮੇਤ ਈ ਬਣ ਜੇਗਾ। ਜੇ ਸਖਤ ਛਿਲਕੇ ਵਾਲਾ ਤੇ ਫੇਰ ਉਤਾਰਨਾ ਪਏਗਾ ਸ਼ਿਲਕ ਕਾ। ਹਾਂਜੀ। ਹਾਂ ਤੇ ਫੇਰ ਉਹ ਬ ਥੋੜਾ ਮੋਟਾ ਮੋਟਾ ਈ ਕੱਟਣਾ ਉਹਨੂੰ, ਜ਼ਿਆਦਾ ਛੋਟੇ ਛੋਟੇ ਨੀ ਕੱਟਣੇ, ਨਾ ਹੀ ਬਰੀਕ। ਥੋੜੇ ਮੋਟੇ ਮੋਟੇ ਈ ਪੀਸ ਰੱਖ ਰੱਖਣੇ ਹਾਂ। ਹਾਂਜੀ। ਤਾਂ ਉਹਦੇ 'ਚ ਤੜਕਾ ਲੱਗਣਾ ਐ, ਪਿਆ ਤੇਲ ਤੇ ਪਾਣਾ ਈ ਐ। ਤੇਲ ਖੁੱਲ੍ਹਾ ਪੈਂਦਾ। ਅਦ ਅ ਜੀ਼ਰਾ, ਮੇਥਰੇ, ਹਿੰਗ, ਸੁੰਡ ਅਤੇ ਸੌਂਫ ਜੇੜੇ ਮੇਨ ਚੀਜ਼ਾਂ ਨੇ ਮੇਨ। ਬਈ ਸੁੰਡ ਤੇ ਸ ਸੌਂਫ ਤੇ ਜ਼ਰੂਰ ਪਾਣੀ ਐ ਨਾ, ਬਾਕੀ ਤੁਹੀਂ ਮਸਾਲੇ ਆਪਣੇ ਮਰਜ਼ੀ ਦੇ ਵੀ ਪਾ ਸਕਦੇ ਓ। ਤੇ ਉਹ ਉਹ ਇੱਕ ਉਹ ਜੇੜਾ ਪਤ ਤੇ ਹੁੰਦੇ, ਤੇਜ ਪੱਤਾ ਹੁੰਦਾ ਐ, ਬੇਅ ਲੀਫ ਜਿਨੂੰ ਬੋਲ ਦੇ ਆ, ਉਹ ਪਾਲੋ। ਹਾਂ, ਹਰੀਆਂ ਮਿਰਚ ਜਾਂ ਲਾਲ ਮਿਰਚਾਂ ਉਹ ਸਾਬਤ ਪਾਣੀਆਂ ਐ। ਉਹ ਤੁਸੀਂ ਆਪਣੇ ਜਿਵੇੇਂ ਦਾ ਬਣਾਣਾ ਚਾਂਦੇ ਓ ਸਪਾਈਸੀ, ਜਿ-ਜਿੰਨਾ ਕੁ ਰੱਖਣਾ ਚਾਂਦੇ ਓ, ਜਿਵ ਤਿੱਖਾ ਖਾਂਦੇ ਓ ਤੇ ਤਿੱਖਾ ਪਾ ਲੋ, ਵੀ ਜ਼ਿਆਦੀਆਂ ਮਿਰਚਾਂ ਪਾ ਲੋ। ਬਾਕੀ ਨਮਕ ਮਿਰਚ ਹਲਦੀ ਉਹ ਤੇ ਆਪਣੇ ਹਿਸਾਬ ਨਾਲ ਤੁਸੀਂ ਪਾਣਾ ਨਾ। ਲਾਲ ਮਿਰਚ ਪਏਗੀ ਉਹਦੇ ਵਿੱਚ ਜ਼ਿਆਦਾ ਥੋੜ੍ਹੀ ਰੰਗ ਥੋੜਾ ਰੰਗ ਵੀ ਬਣਦਾ ਐ ਨਾ ਓਦਾ। ਹਾਂਜੀ, ਕਈ ਤਾਂ ਫੂਡ ਕਲਰ ਵੀ ਪਾ ਲੈਂਦੇ ਓ ਅਪ ਆਪਣੀ ਮਰਜ਼ੀ ਹੈ ਰੰਗ ਵੀ ਪਾ ਲੈਂਦੇ ਰੰਗ ਹੁੰਦਾ ਨਾ ਜਿਹੜਾ ਪਾਣੀ 'ਚ ਘੋਲ ਕੇ ਵੀ ਪਾਉਂਦੇ ਨਾ ਸਬਜ਼ੀਆਂ 'ਚ ਕਈ ਔਰਂਜ ਦੀਆਂ ਕ ਹੁੰਦਾ ਉਹ ਪਾ ਸਕਦੇ ਹੋਾਂ ਹਾਂਜੀ ਆਹ ਅਤੇ ਫਿਰ ਉਹਨੂੰ ਬਸ ਇ ਤੜਕੇ ਪੂਰਾ ਮਿਕ ਮਿਕਸ ਕਰ ਲੈਣਾ ਥੋੜ੍ਹਾਨ ਮਤਲਬ ਕਰਨਾ ਮਿਕਸ ਸਭ ਚੀਜ਼ਾਂ ਪਾ ਕੇ ਤੇ ਪਾਣੀ ਪਾ ਕੇ ਤੇ ਉਹਨੂੰ ਦਸ ਪੰਦਰਾਂ ਮਿੰਟ ਰੱਖ ਦੋ ਤੰ ਹੋਣ ਦਿਓ ਜਦੋਂ ਮਤਲਬ ਹਾਂ ਮਤਲਬ ਅੱਸੀ ਪਰਸੈਂਟ ਬਣ ਜਾਏ ਪੂਰਾ ਨੀ ਬਣਾਣਾ
ਅੱਛਾ
ਪੂਰਾ ਹਾਂ ਅਤੇ ਅੱਸੀ ਪਰਸੈਂਟ ਬਣ ਜਾਏ ਅਤੇ ਫਿਰ ਉਸ ਹਿਸਾਬ ਨਾਲ ਤੁਸੀਂ ਗੁੜ ਪਾਉਣਾ ਗੁੜ ਵੀ ਪਹਿਲਾਂ ਆਪਣਾ ਕੁੱਟ ਕੇ ਰੱਖ ਲਉ ਨਾ ਤੁਸੀਂ ਚਾਹੇ ਪਾਣੀ ਚ ਉਹਨੂੰ ਕਰਕੇ ਰੱਖ ਲੋ ਜਾਂ ਇਸ ਤਰ੍ਹਾਂ ਵੀ ਪਾ ਦੋ ਵਪਣੀ ਚ ਥੋੜਾ ਕਰਕੇ ਫਿਰ ਅਗਲੋ ਤੇ ਵਧੀਆ ਉਹ ਫੇਰ ਬਣ ਜਾਂਦਾ ਹੈ ਤੇ ਵਿੱਚ ਇਮਲੀ ਵੀ ਨਾਲ ਹਾਂਜੀ ਮਤਲਬ ਅੱਧਾ ਪਰ ਇਹ ਤੁਸੀਂ ਜਿੰਨਾ ਖੱਟਾ ਮਿੱਠਾ ਖਾਣਾ ਚਾਹੁੰਦੇ ਹੋ ਥੋੜ੍ਹਾ ਸਾਨੂੰ ਪਤਾ ਲੱਗ ਹੀ ਜਾਂਦਾ ਨਾ ਕਿੱਲੋ ਵਿੱਚ ਦੋ ਦੋ ਸੌ ਕੁ ਗ੍ਰਾਮ ਤੇ ਪੈ ਹੀ ਜਾਂਦਾ ਹਾਂਜੀ
ਅੱਛਾ ਇੰਨਾ ਕੂਟ ਪੈਂਦਾ ਅੱਛਾ ਅਛਾ
ਬਣੇ ਮਿੱਠਾ ਹਾਂਜੀ ਇਮਲੀ ਵੀ ਇਮਲੀ ਗੁੜ ਤੇ ਇਮਲੀ ਦੀ ਜਿਹੜੀ ਮਾਰਾ ਹੈ ਨਾ ਇੱਕੋ ਜਿਹੀ ਹੋਣੀ ਚਾਹੀਦੀ ਮੈਂ ਖੱਟਾ ਮਿੱਠਾ ਬਰਾਬਰ ਹੋਣਾ ਚਾਹੀਦਾ
ਅੱਛਾ ਅੱਛਾ
ਲੱਗਦਾ ਜ਼ਿਆਦਾ
ਅੱਛਾ ਅੱਛਾ
ਜ਼ਿਆਦਾ ਹੋਏਗਾ ਮਿੱਠਾ ਘੱਟ ਹੋਏਗਾ ਉਹ ਫਿਰ ਨਾ ' ਸਵਾਦ ਨਹੀਂ ਲੱਗਦਾ ਉਹ ਬੱਕਬਕਾਾਹ ਬਣਦਾ ਫਿਰ ਮਾਤਰਾ ਇੱਕੋ ਜਿਹੀ ਇਹਨਾਂ ਦੀ ਹੋਏਗੀ ਤਾਂ ਫਿਰ ਹੀ ਸਵਾਦ ਲੱਗਦਾ ਹਾਂਜੀ ਬਸ ਉਹਨੂੰ ਫੇਿਰੇ ਦਵਾ ਲੋ ਤੇ ਥੋੜੀ ਤਰੀ ਵੀ ਬਣਾ ਲੋ ਗ੍ਰੈਵੀ ਟਾਈਪ ਬਣਾ ਲ ਲੋ ਕਿਉਂਕਿ ਗੋਲੀ ਮਿਲੀ ਪਏਗੀ ਤੇ ਥੋੜਾ ਗਾੜਾ ਹੋ ਜਾਏਗਾ ਨਾ ਉਹਦੀ ਹਾਂ ਥੋੜ੍ਹਾ ਗਾੜਾ ਗਾੜਾ ਗਾੜਾ ਹਾਂ ਰੱਸਾ ਗਾੜਾ ਹੋ ਜਾਵੇਗਾ ਉਹਦਾ ਫਿਰ ਹਾਂਜੀ ਆਹ ਤੇ ਫੇਰ ਵੇਖਲੋ ਇੱਕ ਪੀਸ ਕੱਢ ਕੇ ਵੀ ਗਲਣ ਖਾਣ ਵਾਲਾ ਹੋ ਗਿਆ ਜਿਵੇਂ ਦਾ ਤੁਸੀਂ ਖਾਣਾ ਚਾਹੁੰਦੇ ਹੋ ਗਲਿਆਂ ਦਾ ਜ਼ਿਆਦਾ ਜਾਂ ਘੱਟ ਜਿਸ ਤਰ੍ਹਾਂ ਵੀ ਚਾਹੇ ਚਾਵਲ ਨਾ ਖਾ ਲਓ ਉਹਨੂੰ ਤੁਸੀਂ ਸਾਡੇ ਤੇ ਵੈਸੇ ਜ਼ਿਆਦਾਤਰ ਚਾਵਲ ਹੀ ਬਣਾਉਂਦੇ ਆ
ਅੱਛਾ ਅੱਛਾ
ਖਾਂਦੇ ਆ ਜ਼ਿਆਦਾ ਲੋਕ- ਸਾਡੇ ਤੇ ਇੱਥੇ ਮਤਲਬ ਇਹਾਂ ਸ਼ਾਦੀਆਂ ਚ ਵੀ ਜ਼ਰੂਰ ਬਣਦੇ ਨਾ ਮਤਲਬ ਵਿਆਹ ਹੋਏ ਤੇ ਇੱਕ ਵਾਰੀ ਇਹ ਨਹੀਂ ਹੀ ਰੋਟੀ ਮਤਲਬ ਇਹਦਾ ਸਗਨ ਸਮਝ ਲਓ ਇਹ ਇਹ ਚੀਜ਼ ਦਾ ਬਣਾਉਂਦੇ ਆ ਨਾਲ ਮਿੱਠੇ ਚਾਵਲ ਬਣਾਉਦੇ ਆ ਪੀਲੇ ਪੀਲੇ ਮਿੱਠੇ ਚਾਵਲ ਤੇ ਨਾਲੇ ਹਾਂ ਰਾਜਮਾ ਚਾਵਲ ਬਣਦੇ ਦੇ ਨਾਲ ਛੋਲਿਆਂ ਵਾਲੀ ਦਾਲ ਹੁੰਦੀ ਐ। ਇਹ ਬਣਦੇ ਆ ਸਾਡੇ ਹਾਂ ਇੱਥੋਂ ਦੇ ਲੋਕ ਇਹ ਮਿੱਠੇ ਚਾਵਲ ਨਾਲ ਵੀ ਖਾਂਦੇ ਆ। ਉਹ ਚੰਗੇ ਲੱਗਦੇ ਉਹਨਾਂ ਨੂੰ ਸਾਨੂੰ ਨਹੀਂ ਵਧੀਆ ਲੱਗ ਰਿਹਾ ਸੀ ਜਦੋਂ ਵੇਖਿਆ ਹੀ ਤੇ ਬੜਾ ਅਜੀਬ ਵੀ ਲੱਗਦਾ ਸੀ ਵੀ ਚਾਵਲ ਨਾਲ ਮਿੱਠੇ ਚਾਵਲ ਨਾਲ ਸਬਜ਼ੀ ਖਾਣੀ
ਅੱਛਾ ਉਹਦਾ ਤਾਂ ਖਾਣਾ ਹੈਗਾ ਉੱਥੇ ਦਾ
ਜੀ ਹਾਂਜੀ‌ ਹੈ ਖਾਣਾ ਫਿਰ ਉਹਨਾਂ ਨੂੰ ਵਧੀਆ ਲੱਗਦਾ ਨਾ ਫੇਰ ਉਹਨਾਂ ਦਾ ਸ਼ੁਰੂ ਤੋਂ ਬਚਪਨ ਤੋਂ ਖਾਦੇ ਆ ਰਹੇ ਹੋ ਹਾਂ ਇਹੀ ਤੇ ਇੱਕ ਸਾਡੇ ਇੱਥੇ ਸਬਜ਼ੀ ਹੈ ਮੇਨ ਕੜਮ ਕੜਮ ਬੋਲਦੇ ਉਹਨੂੰ ਉਹ ਵੀ ਵਿਆਹਵਾਂ ਸ਼ਾਦੀਆਂ ਚ ਜ਼ਰੂਰ ਹੁੰਦਾ ਕਸ਼ਮੀਰੀ ਲੋਕ ਨਾ ਉਹਨਾਂ ਦੇ ਤਿਉਹਾਰ ਉਹਨਾਂ ਦੇ ਫੰਕਸ਼ਨ ਚ ਤੇ ਜ਼ਰੂਰ ਹੋਦਾ ਨਾ। ਉਹ ਨਾਲ ਸੁੱਕਾ ਵੀ ਬਣਾਉਦੇ ਦੇ ਲੋਕ ਸੁੱਕਾ ਪੀਦਾ ਭੁਰਜੀ 'ਚ ਹੋਜੀ ਟਾਈਪ ਵੀ ਉਹ ਵੀ ਉਹਦੇ ਚ ਵੀ ਮਤਲਬ ਕਸ਼ਮੀਰੀ ਲੋਕਾਂ ਦੇ ਖਾਣੇ ਚ ਤੇਲ ਜ਼ਿਆਦਾ ਹੁੰਦਾ ਹੈ ਤੇ ਨਮਕ ਉਹਨਾਂ ਦਾ ਘੱਟ ਹੋਏਗਾ ਨਮਕ ਉਹ ਬਹੁਤ ਘੱਟ ਵਰਤਦੇ ਆ। ਬਾਕੀ ਮਸਾਲੇ ਉਹਨਾਂ ਦੇ ਕੁਛ ਆਪਣੇ ਵੀ ਹੁੰਦੇ ਆ ਸੀਕਰਟ ਹੀ ਸਮਝ ਲੋਓ ਕਸ਼ਮੀਰੀਆਂ ਦੇ ਮੇਨ ਉਹਨਾਂ ਦੀ ਸੁੰਡ ਤੇ ਹਿੰਗ ਅਤੇ ਸੌਂਫ ਮੋਟੀ ਇਲਾਚੀ ਇਹ ਹਰ ਚੀਜ਼ 'ਚ ਉਹਨਾਂ ਨੇ ਪਾਣੀ ਪਾਣੀ ਹੈ। ਹਰ ਹਰ ਖਾਣੇ ਚ ਹਾਂ ਭੁਰਜੀ ਤੇ ਸੁੰਡ ਹਾਂਜੀ ਹਿੰਗ ਸੌਂਫ। ਹਾਂਜੀ ਇਹ ਤੇ ਸਭ ਚੀਜ਼ਾਂ ਚ ਪਾਾਂਦੇ ਹੀ ਪ ਪਾਾਂਦੇ ਹੈ ਨਾ ਉਹ
ਅੱਛਾ
ਬਾਕੀ ਵਿਆਹਵਾਂ ਸ਼ਾਦੀਆਂ ਚ ਵੀ ਜ਼ਰੂਰ ਚੀਜ਼ ਹੁੰਦੀ ਹੈ ਹ ਸਆਦ ਲੱਗਦੀ ਾਂਜੀ ਤੁਹਾਡੇ ਕਿਸ ਤਰ੍ਹਾਂ ਹੁੰਦਾ ਤੁਹਾਡੇ ਕੋਈ ਦੱਸੋ ਤੂੰ ਸਾਡੇ ਵਿਆਹਵਾਂ ਸ਼ਾਦੀਆਂ ਚ ਵੀ ਕਿਹੜੀ ਹੈ ਜਿਹੜੀ ਵੀ ਇੱਥੋਂ ਦੀ ਸਗਾਤ ਹੈ ਜਿਹੜੀ ਹਮੇਸ਼ਾ ਹਰ ਵਿਆਹ ਚ ਹੁੰ
ਬਾਈ ਸਾਡੇ ਲੋਕਾਂ ਦੇ
ਡ ਸਣਾ ਹ ਹਾਂਜੀ ਹਾਂ ਨੋਨ ਵੈਜ ਤਾਂ ਇੱਥੇ ਵੀ ਹੁੰਦਾ ਵੱਧ ਵ ਮਾਂਜੀ ਹਰ
ਹੈ ਅੰਡੇ ਹੋ ਗਏ ਬੁਆਇਲ ਵਾਲੇ ਹਨਾ ਤੇ ਹੋਰ ਸਾਰਾ ਖਾਣਾ ਹੁੰਦਾ ਜਿਸ ਤਰ੍ਹਾਂ ਆਮ ਹੁੰਦਾ ਸਪਰਿੰਗ ਰੋ ਹੋ ਗਏ ਵੀ ਪਕੌੜੇ ਹੋ ਗਏ ਕਈ ਤਰ੍ਹਾਂ ਦੇ
ਹਾਂਜੀ ਹਾਂਜੀ ਹਾਂ ਆਏ ਤੇ ਆਮ ਹਰ ਜਗ੍ਹਾ ਤੇ ਤੇ ਹੁੰਦੀਆਂ ਹੁੰਦੀਆਂ ਹਾਂਜੀ ਹਮ ਹਾਂਜੀ ਹਾਂਜੀ ਹਾਂ
ਹੋਰ
ਹੁੰਦਾ ਨਾ ਕੋਈ ਆਪਣੇ ਕੋ ਇਲਾਕੇ ਦੀ ਕੋਈ ਸਪੈਸ਼ਲ ਹਦੀ ਨਾ ਚੀਾਂ ਜਿਵੇ ਚ ਤੁਡ ਹਾਂ ਹਾਂ ਆਮ ਜੋ ਦਾ ਹਾਂਜੀ ਅੱਛਾ ਅੱਛਾ ਸਾਡੇ ਇੱਧਰ ਦੀ ਹੈਗੀ ਨਾ ਇਹ ਸਪੈਸ਼ਲੀ ਸਮਝ ਲੋਓ ਚੀਜ਼ਾਂ ਵੀ ਇਹ ਵਿਆਹ ਚ ਇੱਕ ਅੱਧੀ ਡਿਸ਼ ਤੇ ਜ਼ਰੂਰ ਹੋਏਗੀ ਬ ਜਾਂ ਹਾਂਜੀ ਹਾਂਜੀ ਹਾਂ ਪਹਾੜੀ ਲੋਕ ਚਾਵਲ ਜ਼ਿਆਦਾ ਪਸੰਦ ਕਰਦੇ ਆ ਰੋਟੀ ਮਤਲਬ ਸਾਡੇ ਇੱਧਰ ਲੋਕਾਂ ਦੇ ਘਰਾਂ ਚ ਨਾ ਘੱਟ ਬਣਦੀ ਕਸ਼ਮੀਰੀ ਲੋਕਾਂ ਦੇ ਤੇ ਘ ਘਰ ਚ ਬਹੁਤ ਘੱਟ ਬਣਦੀ ਹੈ ਉਹ ਜਾਂ ਓ। ਸਵੇਰੇ-ਸਵੇਰੇ ਇੱਕ ਰੋਟੀ ਖਾਂਦੇ ਉਹ ਬੇਕਰੀ ਤੋਂ ਮਿਲਦੀ ਹੈ ਸਾਡੇ ਇੱਥੇ। ਉਹੀ ਬਸ ਉਹਦੇ ਨਾਲ ਉਹਨਾਂ ਨੇ ਨਾਸ਼ ਏਦਾ ਕਰਦੇ ਹਾਂ ਚਾਹ ਨਾਲ ਕਾਹਵਾ ਵਗੈਰਾ ਬਣਾਉਂਦੇ ਆ ਤੇ ਉਹੀ ਜ਼ਿਆਦਾ ਪਸੰਦ ਕਰਦੇ ਆ। ਅਤੇ ਬਾਕੀ ਸਾਰਾ ਟਾਈਮ ਦੋਨੋਂ ਟਾਈਮ। ਚਾਵਲ ਹੀ ਖਾਂਦੇ ਲੋਕ। ਨਾ ਬਹੁਤ-ਬਹੁਤ ਘੱਟ ਜਿਵੇਂ ਅੱਜ ਕੱਲ੍ਹ ਦੇ ਬੱਚੇ ਆ ਚਲੋ ਬੱਚੇ ਬਾਹਰ ਹੋਸਟਲ ਵਗੈਰਾ 'ਚ ਰਹਿੰਦੇ ਆ ਜਾਂ ਕਿਤੇ ਹੋਰ ਆਉਣਾ ਜਾਣਾ ਹੁੰਦਾ। ਬੱਚਿਆਂ ਦਾ ਅੱਜ ਕੱਲ੍ਹ ਭਾਵੇਂ ਥੋੜ੍ਹਾ ਬੱਚੇ ਭਾਵੇਂ ਬਣਵਾਉਂਦੇ ਹੋਣਗੇ ਵੈਸੇ ਨਹੀਂ ਜਿਹੜੇ ਪਹਿਲੇ ਕਸ਼ਮੀਰੀ ਲੋਕ ਨਾ। ਉਹ ਨਹੀਂ ਬਣਾਉਂਦੇ। ਉਹਨਾਂ ਨੇ ਚਾਵਲ ਖਾਣੇ ਚਾਵਲ ਵੀ ਉਹ ਮੋਟੇ ਖਾਂਦੇ ਆ। ਆਏ ਵਾਲੇ ਚਾਵਲ ਨਹੀਂ ਹੁੰਦੇ ਉਹਨਾਂ ਦੇ। ਉਹਨਾਂ ਦੇ ਥੋੜ੍ਹੇ ਹੋਰ ਹਿਸਾਬ ਦੇ ਚਾਵਲ ਹੁੰਦੇ ਮੋਟੇ।
ਅਸੀ ਲੋਕ ਤੇ ਖਾ ਹੀ ਨਹੀਂ ਸਕਦੇ। ਮੋਟੇ ਬਾਸਮਤੀ
ਚਾਵਲ ਖਾਂਦੇ ਆ ਹਾਂਜੀ। ਉਹਨਾਂ ਦੇ ਮੋਟੇ ਚਾਵਲ। ਆਹ ਹੁਣ ਅੱਜ ਕੱਲ੍ਹ ਥੋੜ੍ਹਾ ਹੋ ਗਿਆ ਮੋਡਰਨ ਜਮਾਨਾ ਹੋ ਗਿਆ ਹੁਣ ਬੱਚੇ ਥੋੜ੍ਹਾ ਚੇਂਜ ਹੋ ਗਏ ਆ ਹੁਣ ਉਹਨਾਂ ਚਚ ਵੀ ਥੋੜਾ ਆਉਂਦਾ ਪਿਆ। ਠੀਕ। ਆਹ ਵੀ ਬਦਲਦੇ ਪਏ ਆ ਹਾਂ ਜਿਹੜੇ ਪਹਿਲੇ ਚਲੋ। ਬਜ਼ੁਰਗ ਕਹਿ ਲਓ ਜਾਂ ਦੂਸਰੇ। ਉਹ ਇਸ ਤਰ੍ਹਾਂ ਦੇ ਚਾਵਲ ਹੀ ਖਾਂਦੇ ਸੀ ਮੋਟੇ-ਮੋਟੇ ਹਾਂਜੀ ਹਾਂ ਅਸੀਂ ਮੈਂ ਸ਼ੁਰੂ-ਸ਼ੁਰੂ ਚ ਇੱਕ ਦੋ। ਫੰਕਸ਼ਨ 'ਤੇ ਗਈ ਸੀ ਨਾ ਅਤੇ ਸਾਨੂੰ ਮੈਨੂੰ ਤਾਂ ਬਿਲਕੁਲ ਅੱਜ ਬਣਦਾ ਸੀ ਸਮਝੋ ਬੇਕਾਰ। ਟਾਈਪ ਹੀ ਲੱਗਾ। ਕਿਉਂਕਿ ਨਮਕ ਬਹੁਤ ਘੱਟ। ਪਾਉਂਦੇ ਨਮਕ ਤੇ। ਪਾਉਂਦਾ ਹੀ ਨੀ ਨਾ ਇਹਨਾਂ ਦਾ। ਸਾਡੇ। ਹਿਸਾਬ ਨਾਲ ਨਮਕ ਉੱਜਦਾ ਹੀ ਨਹੀਂ ਹੈ ਸਬਜ਼ੀਆਂ ਚ ਹਾਂਜੀ। ਜੀ ਇਹ ਲੋਕ ਘੱਟ। ਖਾਂਦੇ ਆ ਹ ਮਸਾਲੇ ਤੇਜ ਹੁੰਦੇ ਇਹਨਾਂ ਦੇ ਉਂਝ। ਸਾਡੇ ਚ। ਸਭ ਬਣਾਉਂਦੇ ਆ ਸਾਡੇ ਆਲੇ ਦੁਆਲੇ ਇਹੋ ਜਿਹੇ ਜੇ ਹੈ ਨਾ ਲੋਕ
ਹਾਂਜੀ ਹਾਂਜੀ ਚਲੋ
ਹਾਂਜੀ ਠੀਕ ਸਤਿ ਸ਼੍ਰੀ ਅਕਾਲ ਜੀ